ਜ
ਹਾਂਜੀ, ਸਾਸ ਸ਼੍ਰੀ ਕਾਲ ਜੀ, ਕੀ ਹਾਲ ਏ?
ਵਧੀਆ ਜੀ ਤੁਸੀ ਸੁਨਾਓ?
ਹਾਂਜੀ, ਮੈਂ ਵਧੀਆ ਹਾਂ-ਹਾਂ ਹੋ ਕੀ ਕਰਦੇ ਓ?
ਬਸ ਜੀ, ਬਸ ਬੈਠੇ ਦੇ ਸੀ ਵੇਲੇ।
ਹੁਨ ਬੜੇ ਟੈਮ ਬਾਦ ਫੋਨ ਕੀਤਾ, ਇਸ ਵਾਰ ਤਾਂ।
ਬਸ ਜੀ ਬਸ, ਮੈਂ ਯਾਰ ਐ ਸੁਜੈਸਨ ਲੈਨੀ ਸੀ, ਪਲੱਸ -ਟੂ ਤੋ ਬਾਦ ਬੰਦਾ ਕੀ ਕੇੜਾ ਕੋਰਸ ਕਰਨਾ ਚਾਈਦਾ ਏ। ਥੋੜਾ ਵਧੀਆ ਹੋਏ।
ਦੇਖੋ ਜਾਦਾਤਰ ਤਾਂ ਪਲੱਸ -ਟੂ ਤੋਂ ਬਾਦ ਮੈਨੂੰ ਲੱਗਦਾ, ਸਾਰੇ ਕੋਲਜ ਵੱਲ ਨੂ ਈ ਭੱਜਦੇ ਨੇ।
ਹਾਂ ਲੇਕਿਨ ਅੱਜ ਕੱਲ੍ਹ ਦੇਖੋ ਡਿਗਰੀ ਤਾਂ ਚਲੋ ਹੈ ਈ ਜ਼ਰੂਰੀ ਏ ਲੇਕਿਨ ਅਲਟਰਨੇਟਿਵ ਵੀ ਹੋਨਾ ਚਾਈਦਾ ਨਾ ਕੁਛ। ਡਿਗਰੀ ਐਂਡ ਡਿਪਲੋਮ ਨਾ
ਹਾਂ ਬਾਕੀ ਦੇਖੋ ਕੀਵਸ ਵਗੈਰਾ ਵੀ ਤੁਸੀਂ ਕਾਰ ਸਕਦੇ ੳ। ਮੈਂ ਤਾਂ ਦੇਖੋ ਕੋਲਜ ਕੀਤਾ ਸੀ ਉਸ ਤੋਂ ਬਾਦ ਹੁਨ ਫੇਰ ਮੈਂ ਫ੍ਰੀ ਸੀ ਕਿ ਮੈਂ ਹੁਨ
ਮਤਲਬ ਕੋਰਸ ਕਰ ਰੀ ਸੀ ਕੰਪਿਊਟਰ ਦਾ ਦੇਖੋ, ਕੰਪਿਊਟਰ ਦੇਖੋ ਬੋਤ ਜਰੂਰੀ ਐ ਦੇਖੋ। ਕੋਈ ਨਾ ਹਰ ਪਾਸੇ ਦੇਖੋ, ਜਿੱਥੇ ਵੀ ਚਲੇ ਜਾਉ
ਹਾਂ, ਉਹ ਤੇ ਸਈ ਗੱਲ ਐ ਹੁਣ ਮੈਂ ਵੀ ਕੋਲੇਜ ਤੂੰ ਪਲੱਸ ਟੁ ਤੋਂ ਬਾਦ ਕੀਤਾ ਸੀ ਕੰਪਿਊਟਰ ਕੋਰਸ, ਫੇਰ ਮੈਂ ਕੋਲਜ ਚ ਵੀ ਲਿੱਤਾ ਸੀ। ਬਟ, ਮੈਨੂੰ ਲਗ ਬਈ ਕੋਈ ਬਾਦ ਚ ਇੰਨਾ ਬੈਨੀਫਿਟ ਹੁੰਦਾਏ ਬਾਕੀ ਜਿਨ੍ਹਾਂ ਨੇ ਹਾਂ, ਜਿਨਾਂ ਨੇ ਬੀਕੋਮ ਵਗੈਰਾ ਕੀਤੀ ਹੋਏ ਨਾ ਉਹਨਾਂ ਵਾਸਤੇ ਵਧੀਆ ਟੈਲੀ ਵਗੈਰਾ ਕਰਨਾ, ਮੈਂ ਵੀ ਵੈਸੇ ਕੀਤੀ ਸੀ ਟੈਲੀ। ਬਟ ਓਈਓ ਗੱਲਾਂ ਏ ਨਾਂ ਕੰਟੀਿਨਿਊਟੀ ਹੋਣੀ ਚਾਈਦੀ ਹਰ ਏਕ ਚੀਜ ਚ।
ਹੋਂ ਐ ਤਾਂ ਦੇਖੋ, ਹਰ ਕੋਈ ਵੀ ਚੀਜ ਓਦੇ ਕੋਲ ਟਾਈਮ ਮੰਗਦੀ ਏ ਨਾ
ਦੇਖੋ, ਹੁਣ ਪਤਾ ਕੀ ਏ ਵਿਯਾ ਤੋਂ ਬਾਦ ਬੜਾ ਫਰਕ ਪੈ ਜਾਂਦੈ ਹੁਣ, ਬੱਚੇ ਦੇ ਨਾਲ ਕਿਉਂਕਿ ਕਿ ਨਾ ਫਿਰ ਬੜੀ ਜਾਦਾ ਜਿੰਮੇਵਾਰੀ ਹੋ ਜਾਂਦੀਏ ਘਰ ਵੀ ਦੇਖਨਾਂ, ਬੱਚਾ ਵੀ ਦੇਖਨਾ ਫੇਰ ਏਕ ਕਿਥੇ ਹਾਂ, ਕਈ ਵਾਰੀ ਸਾਨੂੰ ਜੋਬ ਨੀ ਪਸੰਦ ਆਂਦੀ, ਕਈ ਇੰਪਲੋਈ ਸਾਡਾ ਕੰਮ ਪਸੰਦ ਨੀ ਆਂਦਾ। ਬੜਾ ਕੁਛ ਦੇਖਣਾ ਪੈਂਦਾ ਬੜਾ ਈਗੋ ਹਰਟ ਹੁੰਦੈ ਨਈਂ ਸਾਨੂੰ ਕੋਈ ਜਵਾਬ ਨਾ ਦੇਦੇ।
ਹਾਂ, ਬਿਲਕੁਲ-ਬਿਲਕੁਲ, ਸਈ ਕੈ ਰੇ ਤੁਸੀ।
ਮੇਨ ਰੀਜਨ ਏਈਓ ਹੁੰਦਾ ਏ।
ਹੂੰ।
ਕਿ ਇੰਨਾ ਸਭ ਕੁਛ ਪਿੱਛੇ ਛੱਡ ਕੇ ਬੰਦਾ ਪੈਰ ਅੱਗੇ ਰੱਖੇ ਤੇ ਫੇਰ ਕਿਧਰੋਂ ਡਿਸਪੋਇੰਟਮੈਂਟ ਨਾ ਮਿਲ ਜੇ। ਛੱਡੋ ਪਰੇ ਘਰ ਹੀ ਬੈ ਜਾਂਨੇ ਆ।
ਹਾਂ, ਬਿਲਕੁਲ-ਬਿਲਕੁਲ ਸਈ ਕੈ ਰੇਓ ਬਾਕੀ ਦੇਖੋ
ਘਰ ਬੈਠਾ ਬੰਦਾ ਜਾਦਾ ਮੇਨਤ ਕਰਦਾ ਏ ਈਵਨ ਹੋ ਵੇਖਦੇ ਓ ਜੇੜਾ ਫਰੈਸ਼ ਨਾ ਸਕੂਲ ਕੋਲੇਜ ਚ ਓ ਜਾਦਾ ਮੇਨਤ ਕਰਦੈ ਐਜ ਕੰਪੇਅਰ ਟੁ ਜੇੜੇ ਬੜੇ ਐਕਸਪੀਰੀਐਂਸ ਟੀਚਰ ਨੇ, ਓਨਾਂ ਨੂੰ ਪਤੈ ਸਾਡੇ ਕੋਲ ਐਕਸਪੀਰੀਐਂਸ ਏ। ਹੁਣ ਕੋਈ ਫਰੈਕਚਰ ਨਾ ਬੜਾ ਹੀ ਜਾਦਾ ਸਟ੍ਰਗਲ ਕਰਨਾ ਪੈਂਦੈ। ਸਟਾਰਟਿੰਗ ਚ ਤੁਸੀਂ ਦੇਖੋ, ਸੈਲਰੀ ਵੀ ਕਿੰਨੀ ਘੱਟ ਦਿੰਦੇ ਨੇ।
ਸਟਾਰਟਿੰਗ ਚ ਜੀ ਕੂਛ ਦਿੰਦੇ ਹੀਨੀ, ਟੀਚਰਸ ਨੂੰ ਤਾਂ ਬਿਲਕੁਲ ਨੀ ਪਸੰਦ ਆਂਦੀ ਦੋ-ਦੋ
ਹਾਂ ਹੁਣ ਤੁਸੀਂ ਟੀਚਿੰਗ ਲਾਈਨ ਦੇਖਲੋ ਸਭ ਨਾਲ ਜਾਦਾ ਪੈਲਾਂ ਕੁੜੀਆਂ ਵਾਸਤੇ ਸਭ ਨਾਲ ਜਾਦਾ ਬੈਨੀਫਿਟ ਇਸੇ ਚ ਰੈਂਦਾ ਏ ਸਕੋਪ ਵੀ ਕਿਉਂਕਿ ਛੁੱਟੀ ਜਲਦੀ ਜਾਂਦੀਏ। ਬੰਦਾ ਅੱਠ ਵਜੇ ਜਾਏ ਦੋ ਵਜੇ ਅਪਨੇ ਘਰ ਹੁੰਦਾਏ। ਬਾਕੀ ਜੋਬ ਬੜੀ ਲੰਬੀ ਏ ਛੇ ਤੋਂ ਅੱਠ, ਹਨਾ।
ਨਈਂ ਟੀਚਿੰਗ ਵਿੱਚ ਵੇਖੋ ਫਿਰ ਕੁੱਛ ਦਿੰਦੇ ਵੀ ਤਾਂ ਨਈਂ ਨਾ। ਦੋ ਤੋਂ
ਕੁਛ ਨੀਂ ਦਿੰਦੇ। ਨਈਂ ਕਰਦੇ ਨੇ ਵੈਸੇ ਨਈਂ ਐਸੀ ਗੱਲ ਵੀ ਨਈ, ਐਥੇ ਹੁਣ ਸਪਰਿੰਗ ਡੇਲਸ ਵਗੈਰਾ ਕਿੰਨੇ ਵਧੀਆ-ਵਧੀਆ ਸਕੂਲ ਨੇ ਸਟਾਰਟਿੰਗ ਟੈਨ ਥਾਉਸੈਨੰਦ ਅਰਨਿੰਗ ਬਸ ਉਹੀ ਨਾ। ਹਾਂ, ਓਥੇ ਇਨੀ ਐ ਸਟਾਰਟਿੰਗ, ਥਰਟੀਨ ਥਾਊਜੈਂਡ ਐ। ਟੈਨ ਗਲਤੀ ਨਾਲ ਬੁਲ ਗਿਆ, ਥਰਟੀਨ ਦਿੰਦੇ ਨੇ ਸਟਾਰਟਿੰਗ ਵਿੱਚ। ਬਸ ਓਨਾ ਨੇ ਦੋ ਮੀਨੇ ਦਾ ਤੁਆਨੂੰ ਇੱਕ ਮੀਨੇ ਹਰੇ ਦੋ ਮੀਨੇ ਦੀ ਤੁਆਨੂੰ ਪੇਮੈਂਟ ਕਰਨਗੇ ਨੀ ਓ। ਐਡਵਾਂਸ ਰੱਖਣਗੇ ਤੁਆਨੂੰ ਤੀਨ ਮੀਨੇ ਪੈਲਾਂ ਛੱਡਣ ਛੱਡਣ ਤੋਂ ਪੈਲਾਂ ਦੱਸਣਾ ਪਏਗਾ।
ਅੱਛਾ।
ਹਾਂ, ਐ ਹੁੰਦਾ ਹੁਣ ਮੇਰੀ ਕਜ਼ਨ ਲੱਗੀ ਦੇ, ਦੋ ਲੱਗੀ ਦੀਏ ਈਵਨ ਤੇ ਓਈ ਲੱਗੀਏ ਹੁਣ ਤੇ ਬਸ ਓਈ ਬਸ ਓ ਕੰਡੀਸ਼ਨ ਬੀਐਡ ਏ ਨਾ। ਓਨੇ ਅੰਦਰੋਂ ਨਾਲ-ਨਾਲ ਬੀਏਡ ਜੋਇਨ ਕਰ ਲੇਆ।
ਹੂੰ।
ਤੇ ਨਾਲ ਈ ਓ ਨੇ ਜੋਬ ਕਰਲੀ। ਮੈਂ ਕੈਂਦੀ ਆਂ ਵਿਯਾ ਤੋਂ ਪੈਲਾਂ ਬੰਦਾ ਨੂੰ ਨਾ ਟੀਚਿੰਗ ਲਾਈਨ ਜੋ ਵੀ ਡਰੀਮ ਏ ਨਾ ਨਾਕਾ ਲੈਨਾ ਚਾਈਦੈ, ਕਿਓਂਕਿ ਵਿਆਅ ਤੋਂ ਬਾਦ ਬੜੀ ਜਾਦਾ, ਤੋ ਸਮਜ ਸਕਦੇ ਜਿੰਮੇਵਾਰੀ ਹੋ ਜਾਂਦੀ ਏ ਸਬ ਹੋ ਜਾਂਦਾ ਫੇਰ ਓ ਚੀਜ਼ ਨੀ ਰੈਂਦੀ, ਵਿਆਅ ਤੋਂ ਪੈਲਾਂ ਠੀਕ ਐ ਤੁਆਨੂੰ ਪਤਾ ਪੱਕੀ-ਪਕਾਈ ਸਵੇਰੇ ਵੀ ਮਿਲੇਗੀ ਦੁ ਦੁਪੈਰੇ ਵੀ ਮਿਲੇਗੀ, ਤੁਆਨੂੰ ਟੈਂਸ਼ਨ ਖੁਦ ਤੁਆਡਾ ਮੇਨ ਤੇ ਬਸ ਟਾਰਗੇਟ ਤੁਆਡੀ ਜੋਬ ਹੁੰਦੀ ਏ, ਠੀਕ ਏ ਤੁਸੀਂ ਆਪ ਆਪਨੇ ਆਪ ਵਿੱਚ ਇੰਪਰੂਵਮੈਂਟ ਕਰ ਸਕਦੇ ਓਂ।
ਗਲਫਾ ਬੈਟ ਕੋ ਮਤ ਦੇਖੋ ਮੈਂ ਵੀ, ਹਾਂ ਇੰਟਰਸਟ ਤਾਂ ਸਾਰੇ ਕਰਲੇ ਤਆਨੂੰ ਸਿਟਿੰਗ ਆਲਾ ਕੰਮ ਮਿਲਜੇਗਾ ਬੈਂਕ ਵਗੈਰਾ ਦਾ।
ਹਾਂ ਬੈਂਕ ਵਗੈਰਾ ਤੇ ਹਰ ਇੱਕ ਕੰਮ ਚ ਇੰਟਰਸਟ ।
ਹੂੰ, ਬਿਲਕੁਲ-ਬਿਲਕੁਲ।
ਤੁਸੀਂ ਕਿਦਰੇ ਸੋਚੋ ਤਾਨੂੰ ਪੱਕੀ-ਪਕਾਈ ਰੋਟੀ ਮਿਲੇਗੀ ਓ ਤੇ ਕਿਦਰੇ ਨੀ ਹੈਗਾ ਤੁਸੀਂ ਜੇੜੀ ਮਰਜ਼ੀ ਫੀ ਆ ਸਟਿਚਿੰਗ ਦਾ ਕਿੰਨਾ ਟਰੈਂਡ ਚਲੇਆ ਵਾ, ਹਰ ਕੋਈ ਬੰਦਾ ਈਵਨ ਮੈਂ ਵੀ ਕਰਦੀ ਆਂ। ਤੇ ਬਟ ਮੈਂ ਅੱਜ ਤੱਕ ਸਿੱਖੀ ਨੀ ਹੋਈ ਕਿਦਰੇ ਵੀ ਪਰ ਮੈਨੂੰ ਆਪਨਾ ਇੰਟਰਸਟ ਸੀ ਤੇ ਮੈਂ ਇਕ ਤੋਂ ਇਕ ਆਪਨੀ ਆਪੇ ਡਰੈੱਸ ਸੀ ਲੈਨੀ ਆਂ ਮੈਂ ਆਪਨੀ ਕੁੜੀ ਦੇ ਉਤੇ ਇੱਕ ਡਰੈੱਸ ਲੈਂਨੀ ਆ, ਫਿਰ ਮੈਨੂੰ ਏਥੇ ਐਂ ਕੈਂਦੇ ਕੀ ਹਾਂ ਬਸ ਮੈਨੂੰ ਐ ਹੁੰਦਾ ਕੀ ਇਸ ਚੀਜ਼ ਦਾ ਸਕੋਪ ਕੀ ਹੈਗਾ ਅੱਗੇ ਹੁਨ ਬੰਦਾ ਕੀ ਆਪਨਾ ਬੁੱਢੀ ਘਰੇ ਫਿਰ ਏਈਓ ਨਾ ਹੁਨ ਸਾਡੀ ਬਰਾਦਰੀ ਹਰ ਘਰ ਵਿੱਚ ਹਰ ਇੱਕ ਦੇ ਘਰ ਚ ਬੰਦਾ ਟੇਲਰ
ਬਿਲਕੁਲ-ਬਿਲਕੁਲ।
ਫੀਟਿੰਗ ਦੇਖੋ ਤੁਸੀਂ ਸਟਾਟਿੰਗ ਵਿੱਚ ਸਟੀਚਿੰਗ ਦੇਖੋ ਇੰਝ ਦਿੰਦੇ ਨੇ ਜਿਵੇ ਪਤਾ ਨੀ ਕੀ ਏ। ਬਲ ਮੈਂ ਕਿਸੇ ਦੇ ਬਾਰ ਦੇ ਨੀ ਸੀਂਦੀ। ਮੈਂ ਆਪਨੇ ਸੀ ਲੈਨੀ ਆਂ, ਕੋਈ ਬੜਾ ਨੀਅਰ ਡੀਅਰ ਬੰਦਾ ਨਾ
ਹੂੰ ਸਾਡੀ ਗਲੀ ਚ ਹੈ ਨਾ ਇਕ ਜਨਾਨੀ ਮਤਲਬ ਡੇਢ-ਡੇਢ ਸੌ ਰੁਪਏ ਦੇ ਸੂਟ ਸੀਂਦੀ ਓ। ਸਿੰਪਲ ਸੂਟ, ਕੋਈ ਵੈਲਿਊ ਸਗੋਂ ਇੱਕ-ਇੱਕ ਬੰਦੇ ਦੇ ਕਰਕੇ ਇੱਕ ਬੰਦੇ ਦੇ ਕਰਕੇ ਸਭ ਦੀ ਵੈਲਿਊ ਖ਼ਰਾਬ ਹੋ ਜਾਂਦੀ ਐ।
ਬਸ ਏਈ ਗੱਲ ਨਾ ਕਿਸੇ ਦੀ ਮਜਬੂਰੀ ਹੁੰਦੀ ਕਿਸੇ ਦੀ ਕੋਈ, ਹੁਨ ਦੇਖੋ ਸਾਂਤੀ ਗੁਰੂ ਮਾਰਾਜ ਕੀ ਪਰ ਚਲੋ ਕੋਈ ਮਜਬੂਰੀ ਨੀ ਐ, ਹੁਨ ਬੰਦਾ ਅਗਰ ਆਪਨਾ ਕਰਨਾ ਸਟਾਟ ਕਰੇ ਕੀ ਬੰਦਾ ਡੇਢ ਸੌ ਰੁਪਏ ਦਾ ਸਵਾਈ ਲਏਗਾ।
ਬਿਲਕੁਲ ਹੁਨ ਏਈਓ ਜੇੜੀ ਬਿਲ ਬੁਟੀਕ ਆਲੀਆਂ ਨਾ ਵੀ ਹਜ਼ਾਰ-ਹਜ਼ਾਰ ਰਪਈਆ ਸਿੰਪਲ ਸੂਟ ਦੇ ਲੈਂਦੀ ਪਈ ਓ।
ਸਿੰਪਲ ਸੂਟ ਦੀ ਲੈਂਦੀਆਂ ਨੇ।
ਆਹੋ, ਫਿਰ ਉਤੇ ਕੁਛ ਕਰਦੇ ਵੀ ਨਈਂ। ਲਾਈਨਿੰਗ ਨੂੰ ਤੇ ਤੁਸੀਂ ਛੱਡੋ, ਇੰਨੇ ਦਾ ਸੂਟ ਨਈ ਜਿੰਨੀ ਦੀ ਸਵਾਈ ਲੈ ਲੈਂਦੀ ਓ
ਹਾਂ। ਚਾਈਏ, ਹੁਨ ਦੇਖੋ ਜਿਨਾਂ ਨੇ ਸੂਟ ਪੰਜ ਸੌ ਰੁਪਏ ਦਾ ਲੈਨਾ ਓ ਡੇਢ ਸੌ ਰੁਪਏ ਸਵਾਈ ਦੇਨਗੇ ਨਾ। ਪੰਜ ਹਜ਼ਾਰ ਦਾ ਸੂਟ ਏ ਓ ਤੇ ਬੰਦਾ ਕਏਗਾ ਕੋਈ ਗੱਲ ਨੀ ਹੱਸ ਕੇ ਕੈ ਦੇਗਾ ਚੱਲ ਦੋ ਹਜ਼ਾਰ ਵੀ ਸਵਾਈ ਦੇਂਦਾ ਗੀ।
ਹੂੰ, ਨਾਲੇ ਪਤਾ ਤਾਨੂੰ ਬੰਦਿਆਂ ਦਾ ਡਿਪੈਂਡ ਕਰਦਾ ਲੋਕੀ ਕੈਂਦੇ ਨੇ ਬਸ ਸਸਤਾ ਮਿਲ ਜੇ, ਚੀਜ਼ ਨੀ ਵੇਖਦੇ ਓ ਹੁਨ ਡੇਡ ਸੋ ਫਿਰ ਸਲਾਈ ਵੀ ਤਾਂ ਫਿਰ ਸੀਨਾ ਵੀ ਤਾਂ ਫਿਰ ਡੇਢ ਸੌ ਦੇ ਹਿਸਾਬ ਨਾਲ ਈ ਨਾ ਹਾਂ ਨਈਂ ਇਕ ਡੇਢ ਸੌ ਆਲੀ ਨੇ
ਹੁੰਦਾ ਏ ਕਿਸੇ ਦਾ ਕੁਛ ਧੱਕੇ ਦੀ ਫਿਟਿੰਗ ਹੁੰਦੀ ਏ, ਪਰ ਬੰਦਾ ਕੈਂਦਾ ਚਲੋ ਬਸ ਹੁਨ ਬੰਦੇ ਨੇ ਆਪਨੀ-ਆਪਨੀ ਪੋਕਟ ਮਨੀ ਵੀ ਦੇਖਨੀ ਐ ਨਾ। ਕੋਈ ਨੀ ਅਫੋਰਡ ਕਰ ਸਕਦੇ। ਹੁਣ ਅਗਰ ਸਾਡੇ ਲੋਕਾ ਨੇ ਕਿੰਨੇ ਵੀ ਸਿੰਪਲ ਸੂਟ ਦੇਣੇ ਜਾਣਗੇ ਉਹ ਤੇ ਇੰਨੇ ਲੈਂਦੇ ਨਾ ਜੀ ਆਪਾਂ ਇਸੇ ਕਰਕੇ ਕਰਦੇ ਨੀ।
ਬਿਲਕੁਲ, ਹਾਂ ਚਲੋ ਇਹ ਸਹੀ ਨਾ ਬੰਦਾ ਆਪਣੇ ਜੋਗਾ ਤਾਂ ਹੈ ਨਾ ਬਾਹਰ
ਆਪਣਾ ਸਟੈਂਡਰਡ ਡਾਊਨ ਹੁੰਦਾ ਜੀ, ਕਿਸ ਨੇ ਕਹਿਣਾ ਕੀ ਗੱਲ ਇੰਨੀ ਕਿਹੜੀ ਹੋ ਗਈ ਵਿਭਦਾ ਪੈ ਗਈ ਸੀ ਇਹ ਹੁਣ ਮੇਰਾ ਕਿਸੇ ਵੇਲੇ ਮਨ ਕਰਦਾ ਨਾ ਪਰ ਮੈਂ ਅਗਰ ਦੇਖਾਂਗੀ ਵੀ ਨੀ ਨਾ ਤੇ ਮੈਂ ਤੇ ਕਿਸੀ- ਹੋਰ ਵਧੀਆਂ ਏਰੇ ਵਿੱਚ ਬੁਟੀਕ ਖੋਲਾਂਗੀ ਆਪਣਾ।
ਹਾਂ ਬਿਲਕੁਲ‌।
ਟਾਈਮ ਈ ਨੀ ਕੁਛ ਨੀ ਐ, ਬੱਚੇ ਨਾਲ਼ ਤੇ ਕੁਛ ਨੀ ਹੁੰਦਾ, ਆਪਣਾ ਓ ਤੇ
ਬਿਲਕੁਲ, ਆਸ਼ਟੂ ਤੋ ਜੋ ਕਰ ਲੋ ਕਰ ਲੋ
ਬਸ ਏ ਤੇ ਹੈ ਈ ਏ ਨਾ ਅੱਜ-ਕੱਲ੍ਹ ਫੋਰਨ ਦਾ ਟਰੈਂਡ ਚਲਿਆ ਦਾ ਪਲੱਸ ਟੂ ਕੀਤੀ ਆਈਲੈਸ ਕੀਤੀ ਬੱਚੇ ਬਾਰ।
ਹੂੰ ਹਾਂ ਤੇ ਫ਼ੇਰ ਇੱਥੇ ਕੁੱਛ ਹੈ ਵੀ ਤਾਂ ਨੀ ਦੇ
ਹੈਂ ਨੀ ਨਾ ਇੱਥੇ ਕਹਿੰਦੇ ਨਾ ਹੱਡ ਗੱਲ ਦਾ ਇਹ ਦਾ ਇੱਥੇ ਮੁੱਲ ਨੀ ਹੈਗਾ ਬਲ ਕੇ ਫ਼ੋਰਨ ਚ ਤੁਸੀਂ ਜਾ ਕੇ ਦੇਖੋਂ ਅਗਰ ਇੱਕ ਦਿਨ ਕੰਮ ਕੀਤਾ ਤੁ ਅੱਠ ਹਜ਼ਾਰ ਰੁਪਏ ਸੈਲਰੀ ਮਿਲਦੀ ਏ, ਦੋ ਦਿਨ ਕੀਤਾ ਬਾਰਾਂ ਹੋਣਗੇ ਤਿੰਨ ਦਿਨ ਕੀਤੀ ਤਾਂ ਤੁਹਾਨੂੰ ਮਿਲਣਗੇ ਅਗਰ ਪੂਰਾ ਹਫ਼ਤਾ ਕੀਤੀ ਤਾਂ ਤੁਹਾਨੂੰ ਵੀਹ ਹਜ਼ਾਰ ਰੁਪਏ ਪਰ ਡੇ ਦੇ ਸਾਬ ਨਾਲ਼ ਸੈਲਰੀ ਦਿੰਦੇ ਨੇ।
ਆਹੋ ਉੱਥੇ ਘੰਟੀਆਂ ਦੀ ਵੀ ਪੇਮੈਂਟ ਹੁੰਦੀ ਜੇ। ਘੰਟੇ ਕੰਮ ਕਰੋ ਨਾ ਸਾਡੇ ਇੱਥੇ, ਦੋ ਘੰਟੇ ਵੱਧ ਲਾ ਲਓ ਤਾਂ ਵੀ ਓਨੀ ਦੀ ਓਨੀ ਸੈਲਰੀ ਦਿੰਦੇ।
ਤੁਸੀਂ ਸਮਝੇ ਨੀ ਹਫ਼ਤੇ ਚ ਅਗਰ ਤੁਸੀਂ ਇੱਕ ਦਿਨ ਕੰਮ ਕੀਤਾ ਨਾ ਤਾਂ ਤੁਹਾਨੂੰ ਕੁਛ ਗਿੰਨੇ ਚੁਣੇ ਪਾਉਂਡ ਮਿਲਣਗੇ, ਉਹ ਸੋ ਦੋ ਦਿਨ ਕੀਤੀ ਤਿੰਨ ਦਿਨ ਅਗਰ ਪੂਰਾ ਹਫ਼ਤਾ ਤੁਸੀਂ ਲਗਾਤਾਰ ਲੱਗ ਕੇ ਕੀਤੀ ਨਾ ਤਾਂ ਤੁਹਾਨੂੰ ਡਬਲ ਸੈਲਰੀ ਮਿਲਦੀ ਏ। ਹਾਂ ਇੰਝ ਹੁੰਦਾ ਏ ਮੇਰੀ ਇੱਕ ਮੇਰੀ ਫਰੈਂਡ ਗਈ ਪੀ ਨਾ ਫੋਰਨ ਉਹ ਮੈਨੂੰ ਦੱਸਦੀ ਵੀ ਸੀ ਕਹਿੰਦੀ ਕਿ ਮੈਂ ਇਥੇ ਦੋ ਦਿਨ ਯਾ ਕੰਮ ਕਰ ਲਾ ਨਾ ਆਪਣਾ ਤੇ ਮੈਂ ਇੱਕ ਹਫ਼ਤਾ ਬੈਠ ਕੇ ਆਰਾਮ ਨਾਲ ਖਾ ਸਕਦੀ ਆ, ਕਹਿੰਦੀ ਇੱਥੇ ਐ ਨੀ ਕੀ ਦੋ ਦਿਨ ਤਾ ਵੀ ਤਾਂ ਕੋਈ ਬਾਤ ਨੀ ਆਪ ਪੇਮੈਂਟ ਬਾਅਦ ਮੇਂ ਲੈ ਲੈਣਾ ਕਹਿੰਦੀ ਹੁੰਦੀ ਵੈਸੇ ਪਰ ਉਹ ਵੀ ਉਹ ਬੰਦੇ ਹੁੰਦੇ ਨੇ ਜਿਹੜੇ ਇੰਡੀਅਨ ਈ ਹੁੰਦੇ ਨੇ
ਹੂ ਨਾਲੇ-ਨਾਲ ਚੱਲਦੇ ਨੇ
ਓ ਰੋਕ ਲੈਂਦੇ ਨੇ ਕਹਿੰਦੀ ਲੇਕਿਨ ਅਗਰ ਫੋਰਨ ਦਾ ਕੋਈ ਬੰਦਾ ਏ ਨਾ ਮੈਂ ਕਹਿੰਨੀ ਆ ਕਹਿੰਦੀ ਤੂੰ ਕਾਮ ਕਰਕੇ ਨਿਕਲੇਗੀ ਨਾ ਬਾਹਰ ਕਹਿੰਦੀ ਨਾਲ ਹੀ ਤੈਨੂੰ ਪੇਮੈਂਟ ਹੱਥ ਚ ਫੜਾਣਗੇ ਓ, ਤੇ ਸਾਡੇ ਚ ਨ ਆ ਅਤ ਸੌਰੀ ਸਾਡੇ ਇੰਡੀਆ ਚ, ਇੰਨਾ ਬੁਰਾ ਹਾਲ ਏ ਕੰਮ ਕਰੀ ਜਾਉ ਤੇ ਤੁਸੀਂ ਪੈਸੇ ਨਾ ਮੰਗੋ।
ਬਿਲਕੁਲ ਸਹੀ ਕਹਿ ਰਹੇ ਓ ਤੁਸੀ।
ਹੁਣ ਤੁਸੀਂ ਫੋਰਨ ਚ ਦੇਖੋ ਬੱਚੇ ਹੁੰਦੇ ਨੇ ਬੱਚਿਆਂ ਦਾ ਵੀ ਫਿਊਚਰ ਬਣ ਵੀ ਅੱਜ ਕੱਲ੍ਹ ਸਾਰੇ ਪ੍ਰੈਫਰੈਂਸ ਫੋਰਨ ਨੂੰ ਈ ਦਿੰਦੇ ਪਏ ਨੇ।
ਦੇਖੋ ਫਿਰ ਬਾਹਰ ਦੇਖੋ ਫਿਰ ਵੈਲਿਊ ਵੀ ਤਾਂ ਹੈ ਨਾ ਬੰਦੇ ਦੀ।
ਬੋਤ ਵੈਲਿਊ ਏ।
ਇੱਥੇ ਜਿੰਨਾ ਮਰਜ਼ੀ ਕਰ ਲੋ ਕੋਈ ਕਿਸੇ ਨੂੰ ਪੁੱਛਦਾ ਨੀ।
ਸਹੀ ਗੱਲ ਆ ਬਈ ਏ। ਇੱਥੇ ਕੋਂਪੀਟੀਸ਼ਨ ਵੀ ਏਨਾ ਏ ਭਾਵੇਂ ਚਲੋ ਸੈਲਰੀ ਘੱਟ ਮਿਲਦੀ ਐ, ਪਰ ਹੱਥੋਂ-ਹੱਥ ਮਿਲਦੀ ਐ ਨਾਲੋਂ-ਨਾਲ।
ਹੂੰ।
ਬੰਦਾ ਉੱਥੇ ਪੰਜ ਸਾਲ ਕਮਾ ਕੇ ਆ ਕੇ ਨਾ ਇੱਥੇ ਆ ਕੇ ਆਪਣੀ ਵਧੀਆ ਕੋਠੀ ਵੀ ਪਾ ਸਕਦਾ।
ਆਰਾਮ ਨਾਲ਼ ਜੀ।
ਪਰ ਓਥੋ ਦਾ ਬੰਦਾ ਆਂਦਾ ਨੀ ਐਥੇ ਦੁਬਾਰਾ ਮੁੜ ਕੇ।
ਬਸ ਓਈਓ ਨਾ ਓਹਨੂੰ ਵੇਖੋ ਫੇਰ ਬਾਰ ਦੇ ਲਾਈਫ ਸਟਾਈਲ।
ਓ ਕੇਂਦੇ ਨੇ ਹਵਾ ਪਾਨੀ ਓਥੋਂ ਦਾ ਕਿੰਨਾ ਸਾਫ਼। ਤੇ ਓਥੋ ਦੀ ਮੈਂ ਕੇਂਨੀ ਆ ਬੱਚਾ ਵੀ ਅਗਰ ਹੋਆ ਨਾ ਬੱਚੇ ਦੀ ਐਜੂਕੇਸ਼ਨ ਦੀ ਵੀ ਫੀਸ ਨੀ ਹੈਗੀ। ਫ੍ਰੀ ਪੜਦੀ ਪਈ ਏ ਕੇਂਦੀ ਅਸੀ ਕਿਧਰੇ ਜਾਂਨੇ ਕੋਈ ਕੋਡੀ ਵਗੈਰਾ ਕੁਛ ਯੂਜ਼ ਕਰਦੇ ਆ ਤੇ ਕੈਂਦੀ ਐ ਫਰੀ ਆਂਨੇ ਆ ਅੱਜ ਫਰੀ ਜਾਂਨੇ ਹੁਨ ਓ ਮੇਰੀ ਫਰੈਂਡ ਕੇ ਰੀ ਮੈਂ ਨਾ ਕਿਧਰੇ ਪੇੜ- ਪੂੜ ਤੇ ਚੜਦੀ ਪਈ ਹੋਨੀ ਏ। ਥੱਲੇ ਗਿਰ ਗੀ ਓ ਛੋਟੇ ਛੋਟੇ ਹਾਈਟ ਦੇ ਪੇੜ ਹੋਨਗੇ ਓਦੀ ਟੰਗ ਟੁੱਟ ਗੀ। ਕੇਂਦੀ ਮੈਂ ਹੋਸਪੀਟਲ ਹੋ ਕੇ ਆਈ ਆ ਪਲਸਤਰ ਵੀ ਕਰਾ ਆਈ ਆ ਕੈਂਦੀ ਮੇਰੇ ਕੋਲ ਇੱਕ ਰੁਪਈਆ ਤੱਕ ਨੀ ਲਿਤਾ ਓਨਾ ਨੇ।
ਹੂੰ।
ਐਥੇ ਛੱਤੀ ਦੇ ਐਕਸਰੇ ਕਰਵਾਂਨਗੇ ਐਕਸਰੇ ਚ ਅੱਧੇ ਪੈਸੇ ਲੈ ਲੇਂਗੇ। ਫੇਰ ਬੱਚੀ ਕੋਇ ਚੀਜ ਡੋਕਟਰ ਲੈ ਲੇਗਾ ਫੇਰ ਬਾਦ ਚ ਦਵਾਈਆਂ ਲੱਗ ਜਨਗੀਆਂ। ਓਥੇ ਪੇਨ ਕੀਲਰ ਵਗੈਰਾ ਨੀ ਦਿੰਦੇ।
ਹਾਂ ਓਥੋ ਛੋਟੋ ਮੋਟ ਦਵਾਈਆਂ ਨੀ ਦੇਂਦੇ ਨਾ ਬਾਰ ਹੂੰ।
ਥਾਈਰਈਡ ਹੋ ਗਆ ਸੀ ਤੇ ਕਦ ਕਆ ਮਿੰਨ ਦਵਾਈ ਵਗੈਰਾ ਕੇ ਤੇ ਯਾ ਪੇ ਅਪਨੀ ਡਾਈਟ ਵਗੈਰਾ ਸਹੀ ਕਰੋ ਆਪ ਕੋਈ ਯਾਹਾ ਪੇ ਕੋਈ ਮੈਡੀਸੀਨ ਕੈਂਦੀ ਮੈਂ ਕਯਾ ਐਥੇ ਇੰਡੀਆ ਵਿੱਚ ਤੇ ਹੇ ਹੀ ਸਭ ਨਾਲ ਵੱਡਾ ਬਿਜਨਸ ਹੀ ਦਵਾਈਆਂ ਦਾ ਐ।
ਹਾ ਸਹੀ ਗੱਲ ਐ ਦਵਾਈਆਂ ਦੇਕੇ ਬੰਦੇ ਨੂੰ ਵੱਧ ਸਕਦੈ।
ਦਵਾਈਆਂ ਇੱਕ ਇੱਕ ਸਹੀ ਹੋਏਗੀ ਬਿਮਾਰੀ ਚਾਰ ਹੋ ਜਨਗੀਆਂ।
ਹਾਂ।
ਦਵਾਇਆਂ ਰੇ ਗਈਯਾ ਨੇ
ਬਿਲਕੁਲ ਬਿਲਕੁਲ। ਚਲੋ ਹੋਰ ਦੱਸੋ ਘਾਰ ਪਰਵਾਰ ਸਭ ਠੀਕ ਐ ਤੁਆਡੇ?
ਹਾਂਜੀ ਹਾਂਜੀ ਸਬ ਵਧੀਆ ਗੁੜੀਆ ਠੀਕ ਏ ਓ ਹੈ ਨੀ ਘਰ। ਤੇ ਤਾ ਸ਼ਾਂਤੀ ਨਾਲ ਗੱਲ ਹੁੰਦੀ।
ਹਾਂ ਓਇ ਤੇ ਮੈਂ ਕਾ ਬੜੀ ਵਾਜ ਆਂ ਬੜੀ ਵਾਜ ਆਗੇ ਦੀ ਪਿੱਛੇ ਤਾਡੀ ਗੁੜੀਯਾ ਦੀ
ਹਾ ਓ ਤੇ ਕੇ ਗੀ ਮੈਨੂੰ ਈ ਫੋਨ ਫੜਾ ਦੋ ਮੈਂ ਈ ਕਰਾਂਗੀ ਬਸ ਹੋਰ
ਐਨੂੰ ਬੱਚਿਆਂ ਨੂੰ ਫੋਨਾ ਦਾ ਬੜਾ ਅੱਜ ਕਲ ਨਾ
ਫੋਨਾ ਦੀ ਤੇ ਬਸ ਪੁੱਛੋ ਈ ਨਾ ਤੁਸੀ।
ਹੂੰ। ਚਲੋ ਠੀਕ ਏ ਫੇਰ ਹਨਾ।
ਠੀਕ ਓਕੇ ਜੀ, ਓਕੇ ਚੰਗਾ ਜੀ ਸਸਰੀ ਕਾਲ- ਸਸਰੀ ਕਾਲ ਜੀ।